ਸਸ ਰੀ, ਕੀ ਹਾਲ ਚਾਲ
ਠੀਕ ਹੈ ਜੀ।
ਹੋਰ ਘਰ ਸਭ ਵਧੀਆ।
ਸਭ ਵਧੀਆ।
ਹੋਰ ਸੁਣਾਓ, ਪਾਠ ਪੂਠ ਕਰ ਲਿਆ।
ਹਾਂ, ਹਾਂ ਸਭ ਕਰ ਲਿਆ।
ਰਹਿੰਦੇ ਹੋਣੇ। ਜੋਤ ਜੂਤ ਜਗਾਲੀ।
ਨਹੀਂ ਜੋਤ ਦਾ ਅਜੇ ਟਾਈਮ ਨਹੀਂ ਹੋਇਆ।
ਅੱਛਾ, ਅੱਛਾ। ਹੋਰ ਸੁਣਾਓ ਤੁਸੀਂ ਗੱਲ ਕਰ ਰਹੇ ਸੀ ਘਰ ਜਾਣ ਦੀ ਕੀ ਬਣਿਆ ਫਿਰ।
ਤੁਹਾਡਾ ਰਿਪਲਾਈ ਨਹੀਂ ਆਇਆ, ਮੈਂ ਤੇ ਕਹਿ ਦਿੱਤਾ ਸੀ ਜਾਣਾ।
ਹਾਂਜੀ ਜਾਣਾ ਜੀ, ਕੱਲ ਜਾਣਾ ਜੀ। ਹਜੇ ਕੁਛ ਨੀ ਪਤਾ ਜੀ ਕਹਿ ਰਹੇ ਨੇ।
ਦੇਖ ਲੋ।
ਹੈਲੋ, ਹਾਂ -ਹਾਂ ਹੂੰ, ਹਾਂ ਸਲਾਹ ਬਣਾ ਕੇ ਬਣਾ ਕਰ ਦਸ ਦੋ ਗੇ ਨਾ।
ਹਾਂ, ਜ਼ਿਆਦਾਤਰ ਹੁੰਦਾ ਇਹੀ ਹੈ।
ਹਾਂ,
ਪੂਰੀ ਪਲੈਨਿੰਗ ਹੋ ਜਾਂਦੀ ਹੈ ਨਾ। ਐਟ ਏ ਟੈਮ ਉਹ ਸਾਡੀ ਥੋੜੀ ਜਿਹੀ ਤਬੀਅਤ ਠੀਕ ਨਹੀਂ ਸੀ। ਤੇ ਅਸੀਂ ਜਾਣਾ ਨੀ।
ਪੂਰਵਜਾਂ ਤੋਂ ਚਲਦਾ ਹੀ ਆ ਰਹੀ ਹੈ ਕਥਾ। ਹੈਂ, ਪਿੱਛੇ ਪਰਵਜਾ ਤੋਂ ਹੀ ਚੱਲਦੀ ਆ ਰਹੀ ਹੈ ਪ੍ਰਥਾ
ਹਾਂ
ਹਾਂ ਬਹੁਤ ਵਧੀਆ ਪ੍ਰਥਾ ਚੱਲਦੀ ਹੈ
ਹਾਂ ਬੜੇ ਵਧੀਆ
ਹ ਹੋਰ ਸੁਣਾਓ ਕੰਮ ਕਾਰ ਕੇ ਚੱਲ ਰਿਹਾ ਦੁਕਾਨ ਦੁਕਾਨ ਠੀਕ ਚੱਲ ਰਹੀ ਹੈ
ਦੁਕਾਨ ਬੜੀ ਵਧੀਆ
ਹੋਰ ਛੁੱਟੀ ਅੱਛਾ ਕਿਉਂ ਕੀ ਕਾਰ
ਨਹੀਂ ਨਹੀਂ ਹਾਂ ਹਾਂ ਦੋ ਨੀ ਹੈ ਨਾ ਉਹ ਪਤਾ ਨੀ ਲੱਗਦਾ ਕਿਹੜੀ ਤੇ ਜਾਣਾ ਕਿਹੜੀ
ਅੱਛਾ ਅੱਛਾ ਅੱਛਾ ਤੇ ਛੁੱਟੀ ਕਰਦੀ ਉਹਨੂੰ
ਛੁੱਟੀ ਕਰਤੀ ਸਾਰੀ ਬੰਦ ਕਰਦੀ ਹੈ
ਅੱਛਾ ਅੱਛਾ ਹੋਰ ਕਿੰਨਾ ਪ੍ਰੋਫਿਟ ਹੋ ਗਿਆ ਅੱਜ
ਅੱਜ ਦੋ ਹਜ਼ਾਰ ਦਾ ਹੋ ਗਿਆ
ਅੱਛਾ ਜੀ ਆਹ ਯਾਰ ਤੁਹਾਡਾ ਵਧੀਆ
ਹਮ ਹੋਰ ਤੁਹਾਡੇ ਟਰਾਲੇ ਟਰੂਲੇ ਚੱਲਦੇ ਪਏ
ਹੁਣੇ ਰਾਈਟ ਇਹੀਓ ਉਹ ਭੇਜੇ ਹੁ ਟਰਾਲੇ
ਅੱਛਾ ਜੀ।
ਹਮ।
ਸਭ ਵਧੀਆ ਚੱਲ ਰਿਹਾ ਕੰਮ ਕੁਮ ਅੱਗੇ ਬਰਸਾਤਾਂ ਚੱਲਣਗੀਆਂ ਨਾ ਫੇਰ ਥੋੜਾ ਹੋਏਗਾ। ਦਾ ਕੰਮ ਵਿਚ ਮੰਦਾ
ਹਮ
ਬਰਸਾਤਾਂ ਵਿਚ ਨੀ ਚੱਲਦੇ ਨਾ ਟਰਾਲੇ
ਹਾਂ ਹੋਰ ਚਲਾਨ ਵਗੈਰਾ ਹੁੰਦੇ ਨੇ?
ਚਲਾਨ ਹੁੰਦੇ ਨੇ ਕਈ ਵਾਰੀ ਹੁੰਦੇ ਨੇ। ਚਲਾਾਨ ਤੋਂ ਜ਼ਿਆਦਾ ਟੋਲ ਹੀ ਖਾ ਜਾਂਦੇ ਨੇ ਸਾਨੂੰ
ਹਾਂ।
ਇੱਕ ਟ੍ਰਿਪ ਤੇ ਪੰਜ ਛੇ ਹਜ਼ਾਰ ਤੇ ਟੋਲ ਲੱਗ ਜਾਂਦੇ।
ਹਾਂ।
ਹੋਰ ਤੁਸੀਂ ਸੁਣਾਓ?
ਹ ਬਸ ਵਧੀਆ
ਬਾਹਰ ਸਭ ਵਧੀਆ ਮੰਮੀ ਪਾਪਾ?
ਹਾਂਜੀ ਹਾਂਜੀ ਸਭ ਵਧੀਆ
ਪਾਪਾ ਦਾ ਕੰਮ ਕਿਵੇਂ ਚੱਲ ਰਿਹਾ?
ਪਾਪਾ ਦਾ ਵੀ ਸਹੀ ਚੱਲ ਰਿਹਾ।
ਫੈਕਟਰੀ ਫੁਕਟਰੀ ਚੱਲ ਰਹੀ ਹੈ ਸਹੀ ਵਧੀਆ ਬਿਜਨਸ। ਹੋਰ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਹਨ।
ਸਾਡੇ ਘਰ ਦੋ ਨੇ
ਅੱਛਾ ਕਿਹੜੀ ਕਿਹੜੀ ਆ।
ਇੱਕ ਸਕਾਰਪੀਓ ਇੱਕ ਥਾਰ ਏ।
ਅੱਛਾ ਚਲੋ ਵਧੀਆ ਹੋਰ ਬਾਬਾ ਹੋਰ ਦਵੇ। ਹੋਰ ਹੁਣ ਕਿਹੜੀ ਲੈਣੀ ਹੋਰ?
ਹੋਣ ਮੇਰੀ ਕੋਈ ਪਲੈਨਿੰਗ ਨਹੀਂ ਹੈ।
ਅੱਛਾ ਆਹ ਕਿਹੜੇ ਕਿਹੜੇ ਮੋਡਲ ਨੇ। ਕਦੋਂ ਲਈ ਸੀ ਤੁਸੀਂ?
ਆਹ ਲਾਸਟ ਯੀਅਰ ਹੀ ਲਈ ਹੈ ਅਸੀ। ਕਿ ਦੋਨੋ
ਅੱਛਾ ਇਕੱਠੀਆਂ ਹੀ।
ਹਾਂਜੀ ਦੋਨੋ ਇਕੱਠੀਆਂ ਗਈਆਂ।
ਚਲਾਂਦਾ ਕੌਣ ਏ ਉਹ ਛੋਟਾ ਵੀਰ?
ਹਾਂਜੀ ਉਹ ਵੀ ਚਲਾਉਂਦਾ ਮੈਂ ਵੀ ਚਲਾਉਂਦੀ ਹਾਂ।
ਅੱਛਾ ਅੱਛਾ ਤੇ ਘਰ ਮੰਮੀ ਡੈਡੀ ਨੂੰ ਨੀ ਆਓਂਦੀ
ਨਹੀਂ ਨਹੀਂ ਉਹਨਾਂ ਨੂੰ ਨਹੀਂ ਆਉਂਦੀ।
ਅੱਛਾ ਅੱਛਾ ਹੋਰ ਗਏ। ਕਿੱਥੇ ਲੰਬੀ ਟ੍ਰਿਪ ਤੇ।
ਨਹੀਂ ਹਜੇ ਨਹੀਂ ਗਏ ਹਜੇ ਹੁਣ ਵੀ ਚਾਹੀਦੀ ਗੱਡੀ ਥੋੜਾ ਟਾਈਮ ਹੋਇਆ ਕੋਈ ਨਹੀਂ ਜਾਵਾਂਗੇ ਤੁਹਾਨੂੰ ਕਿਹਾ ਤੇ ਹੈ ਵੇ।
ਹਾਂ ਬਣਾਉਂਦੇ ਹਾਂ ਪ੍ਰੋਗਰਾਮ ਅਸੀਂ ਨਾ ਉਹਨੇ ਸੋਚ ਰਾਹੇ ਅੱਥੋ ਇਥੋਂ ਪਟਨਾ ਸਾਹਿਬ ਤੇ ਪਟਨਾ ਸਾਹਿਬ ਪਹਿਲੇ ਇਥੋਂ ਨਾਨਕਸਰ ਅੰਮ੍ਰਿਤਸਰ ਫਿਰ ਪਟਨਾ ਸਾਹਿਬ। ਫਿਰ ਹਜ਼ੂਰ ਸਾਹਿਬ ਪੂਰਾ ਮਤਲਬ ਗੋਲ ਚੱਕਰ ਲਗਾ ਕੇ ਆਉਣਾ।
ਅੱਛਾ, ਕੋਈ ਨੀ ਕਰੋ ਪਲਨਿੰਗ ਕਰੋ।
ਗੱਡੀ ਇਲੈਕਟ੍ਰਿਕ ਗੱਡੀ ਸੋਚ ਰਹੇ ਅਸੀ ਕੋਈ ਲੈਣ ਦੀ ਬਾਈਕ ਤੋਂ ਕਾਰ
ਅੱਛਾ ਅੱਛਾ
ਫਿਰ ਉਹ ਉਹਦੇ ਘੱਟ ਖਰਚਾ ਆਉਂਦਾ ਨਾ ਤੇ ਉਹਦੇ ਜਮਾਗੇ ਦੇ ਕਿਦੇ
ਹਮ
ਹਮ ਅਸੀਂ ਪਹਿਲੇ ਵੀ ਸੋਚ ਰਹੇ ਸੀ ਪੱਚੀ ਤੀਹ ਲੱਖ ਦੀ ਕੋਈ ਇਲੈਕਟ੍ਰਿਕ ਗੱਡੀ
ਅੱਛਾ
ਹਮ
ਫਿਰ ਲਈ
ਹਾਂ ਹੁਣ ਦੇਖਦੇ ਹਾਂ ਗਏ ਸੀ
ਅੱਛਾ
ਇੱਕ ਦੋ ਦੇਖਏ ਔਰ ਫਾਈਨਲ ਦੇਖਦੇ ਕਦ ਕਰਦੀ ਹੈ
ਹਮ
ਹਾਂ ਇਲੈਕਟ੍ਰਿਕ ਗੱਡੀ ਵਧਿਆ ਰਹਿੰਦੀ ਨਾ
ਹਾਂ ਇਲੈਕਟ ਵਧੀਆ ਰਹਦੀ, ਪੈਟਰੋਲ ਦਾ ਖਰਚਾ ਵਧੀਆ
ਖਰਚਾ ਉਹ ਬਾਕੀ ਪੱਚੀ ਤੀਹ ਲੱਖ ਲੱਗਣੇ ਉਹ ਤੇ ਲੱਗਣੇ ਹੀ ਹੈ ਨਾ
ਹਾਂ ਔਹ ਤਾ ਲਗਨੇ ਹਮ
ਪੈਟਰੋਲ ਤੇ ਬਚੇਗਾ ਨਾ
ਹਾਂ
ਆਹ ਹੋਰ ਤੁਸੀਂ ਸੁਣਾਓ ਆ ਗਿਆ ਛੋਟਾ ਭਰਾ ਆ ਗਿਆ
ਨਹੀਂ ਹਜੇ ਉਹ ਸ਼ੋਪ ਤੇ ਹੀ ਹੈ
ਅੱਛਾ ਉਹਦਾ ਵੀ ਬਿਜਨਿਸ ਚੱਲ ਰਿਹਾ
ਦੀਵਾ ਚੱਲ ਪਿਆ।
ਕੀ ਕਰਦਾ ਉਹ ਕਿਹੜਾ ਬਿਜ਼ਨਸ ਹੈਗਾ?
ਓਦੀ ੳਦੀ ਏ ਸੀ ਸੀ ਸੈਂਟਰ। ਅਟਲ ਸੇਵਾ ਕੇਂਦਰ।
ਅੱਛਾ ਅੱਛਾ ਆਪਣਾ ਏ।
ਹਾਂਜੀ ਆਪਣੀ ਹੈ।
ਅੱਛਾ ਅੱਛਾ ਚਲੋ ਵਧੀਆ ਹੋਰ ਸੁਣਾਓ ਛੋਟਾ ਕਾਕਾ ਕਿਵੇਂ ਕੀ ਕਰ ਰਿਹਾ ਹੈ?
ਕਾਕਾ ਬਾਹਰ ਖੇਲ ਰਿਹਾ ਹੈ ਸਾਈਕਲ ਚਲਾ ਰਿਹਾ ਹੈ। ਹੂੰ।
ਅੱਛਾ। ਹੋਰ ਸੁਣਾਓ? ਬਾਰਿਸ਼ ਬੁਰਿਸ਼ ਦਾ ਮੌਸਮ ਬਣਿਆ ਹੈ?
ਹਨਾ। ਹਜੇ ਤਾਂ ਧੁੱਪ ਨਿਕਲੀ ਹੋਈ ਹੈ ਹਜੇ ਧੁੱਪ ਦਾ ਆਨੰਦ ਲਓ।
ਬਾਰਿਸ਼ ਤਾਂ ਆ ਗਈ।
ਹਾਂ ਹੁਣ ਇਕ ਦਮ ਬਦਲ ਜਾਏਗਾ।
ਕੁਛ ਨੀ ਪਤਾ ਲੱਗਦਾ ਮਸੌਮ ਦਾ ਬਸ ਇਕੱਲੇ ਸੀ ਮੈਂ ਕਿਹਾ ਦਿਹਾੜੀ ਦਿਹਾੜੁ ਲਾ। ਕੀ ਏ?
ਅੱਛਾ, ਅੱਛਾ। ਹੂੰ।
ਹੋਰ ਤੁਸੀਂ ਸੁਣਾਓ?
ਭੈਣ ਜੀ ਬਸ ਵਧੀਆ।
ਹਾਂਜੀ।
ਹੋਰ ਕੀ ਬਣਾਣਾ, ਰਾਤੀ ਹੁਣ ਸਬਜ਼ੀ ਵਗੈਰਾ
ਰਾਤੀ- ਰਾਤੀ। ਤੁਸੀਂ ਕੀ ਬਣਾਣਾ ਐ? ਰਾਤੀ ਦੇਖਦੇ ਆ ਅਰਬੀ ਪਈਏ ਸ਼ਾਇਦ।
ਅੱਛਾ।
ਹਾਂ ਉਹੀ ਖਾਵਾਂਗੇ ਦੇਖਦਿਆਂ, ਹੋਰ ਤੁਸੀਂ ਕੀ ਬਣਾਣਾ।
ਅਸੀਂ ਪਕੌੜੀਆਂ ਬਣਾਨੀਆਂ ਖਾਧੀਆਂ ਕਦੀ।
ਪਕੌੜੀਆਂ ਕੀ ਹੁੰਦਾ ਐ?
ਪਕੌੜੀਆਂ ਜਿਦਾ ਰੈਤਾ ਪੈਂਦਾ ਨਾ ਬੂੰਦੀ ਚ
ਅੱਛਾ ਬੂੰਦੀ ਹਾਂ -ਹਾਂ ਸੁਣਿਆ ਤੇ ਹੈ।
ਹੂੰ ਖਾਦੀ ਨਹੀਂ ਕਦੀ। ਆਓ ਸਾਡੇ ਘਰ ਖਵਾਈਏ।
ਹਾਂ ਕੋਈ ਨੀ ਆਵਾਂਗੇ, ਬਣਦੀ ਕਿਵੇਂ ਐ।
ਬਣਦੀ ਕੁਝ ਨੀ ਬਸ ਪਿਆਜ ਦਾ ਤੜਕਾ ਲਗਾ ਕੇ ਪਾਣੀ ਪੂਣੀ ਪਾ ਕੇ ਵਿੱਚ ਸੁੱਟੋ ਤੇ ਖਾ ਲੋ।
ਅੱਛਾ ਤੇ ਤਰੀ ਆਲੀ ਬਣਦੀ ਐ।
ਹਾਂਜੀ ਤਰੀ ਵਾਲੀ ਵੀ ਬਣਦੀ ਐ, ਸੁੱਕੀ ਵੀ ਬਣਦੀ ਐ।
ਅੱਛਾ -ਅੱਛਾ ਤੇ ਸੁਆਦ ਹੂੰ ਸੁਆਦ ਲੱਗਦੀ ਹੈ।
ਵਧੀਆ ਲੱਗਦੀ ਹੈ।
ਨਾਲ ਪਰੋਠੇ ਹੁੰਦੇ ਨੇ ਕਿ ਸਾਦੇ ਫੁਲਕੇ
ਮਰਜੀ ਜਿੰਨਾ ਜੋ ਖਾਣਾ ਉਹੀ ਬਣਾ ਦਈਦਾ।
ਅੱਛਾ- ਅੱਛਾ ਹਾਂ ਸੱਚ ਤੁਸੀਂ ਕਰਿਓ ਬਣਾਇਆ ਸੀ ਕੀ ਕਹਿੰਦੇ ਨੇ ਉਹਨੂੰ ਉ ਬਾਟੀਆਂ- ਬਾਟੀਆਂ ਕਹਿੰਦੇ ਨੇ ਉਹਨੂੰ। ਉਹ ਕਿਵੇਂ ਉਹ ਕਿਵੇਂ ਬਣਦਾ।
ਉਹ ਵੀ ਬਸ ਆਟਾ ਗੁੰਨ ਕੇ ਉਹਨੂੰ ਓਵਨ ਵਿੱਚ ਸੇਕਣਾ ਹੁੰਦਾ ਹੈ। ਆਟੇ ਦੇ ਆਟੇ ਦੇ ਵਿੱਚ ਨਾ ਪਾਣਾ ਸੌਂਫ ਪਾਲੋ।
ਅੱਛਾ,
ਹੋਰ ਸੌਂਫ, ਮਿੱਠਾ ਸੋਡਾ ਨਮਕ, ਹਲਦੀ ਦੇ ਥੋੜਾ ਜਿਹਾ ਤੇਲ ਪਾਲੋ ਰਿਫਾਈੰਡ ਤੇਲ।
ਅੱਛਾ -ਅੱਛਾ ਤੇ ਕਿੱਧਰ ਦੀ ਡਿਸ਼ ਐ।
ਇਹ ਰਾਜਸਥਾਨੀ ਡਿਸ਼ ਮੈਮ।
ਤੇ ਐਵੇਂ ਖਾਈਦੀ ਨਾ ਤਹਾਨੂੰ।
ਨਹੀਂ ਨਾਲ ਨਾਲ ਦਾਲ ਦਾਲ
ਅੱਛਾ ਅੱਛਾ ਉਹ ਤੇ ਨੀ ਹੈਗੀ ਜਿਹੜੇ ਬੜੀ ਵਾਇਰਲ ਹੋਈ ਹੈ ਦਾਲ ਬਾਟੀ ਚੂਰਮਾ
ਹਾਂ ਹਾਂ ਹਾਂ
ਤੇ ਉਹ ਚੂਰਮਾ ਆਉਂਦਾ।
ਉਹ ਉਹਦੇ ਹੀ ਚੂਰਮਾ ਬਣਦਾ ਨਾ ਉਹਨੂੰ ਪੀਸ ਕੇ ਉਹਦੇ ਵਿੱਚ ਵਿੱਚ ਦਾਲ ਦੇ ਵਿੱਚ ਪਾਲੋ ਘਿਓ ਦੇ ਵਿੱਚ ਪਾਲੋ
ਅੱਛਾ ਅੱਛਾ ਨਹੀਂ ਮੈਂ ਸੁਣਿਆ ਚੂਰਮਾ ਮਿੱਠਾ ਹੁੰਦਾ ਹੈ।
ਪਤਾ ਨੀ ਬਾਕ
ਤੇ ਜਿਵੇਂ ਬਾਟੀਆਂ ਬਣਦੀਆਂ ਨਾ ਐਵੇਂ ਹੀ ਬਣਾ ਕੇ ਬਾਟੀਆਂ ਨੂੰ ਉਬਾਲ ਲੈਂਦੇ ਨੇ ਉਹ ਚੂਰਮਾ ਬਣਾਉਣ ਵਾਸਤੇ ਉਬਾਲ ਨਹੀਂ ਨਹੀਂ ਉਬਾਲ ਕੇ ਉਹਨੂੰ ਹੱਥ ਨਾਲ ਪੂਰਾ ਪੀਸ ਕੇ ਪੂਰਾ ਦਵਾ ਦਵਾ ਕੇ ਮਤਲਬ ਜਦੋਂ ਤੱਕ ਬਿਲਕੁਲ ਚੂਰਾ ਨੀ ਹੋ ਜਾਂਦਾ ਉਹਦੇ ਚ ਫਿਰ ਬਣਦੇ ਨੇ ਪਕੌੜੇ ਗੁੜ ਪਾ ਕੇ ਥੋੜਾ ਘਿਓ ਪਾ ਕੇ ਕਿ ਉਹਨੂੰ ਮਤਲਬ ਨਾਲ ਜਿਆਦਾ ਟਾਈਟ ਹੁੰਦਾ ਨਾ ਜਿਆਦਾ ਪਤਲਾ ਹੁਣਦੇ ਦਾ
ਅੱਛਾ ਤੁਸੀਂ ਬਣਾ ਕੇ ਖਵਾਓ ਕਦੀ ਫੇਰ ਬਣਾਏ ਨੀ ਕਦੀ,
ਨਹੀਂ ਕਦੀ ਖਾਧਾ ਨੀ ਤੁਹਾਡੇ ਕੋਲੋਂ ਵੀ ਸੁਣਿਆ।
ਅੱਛਾ ਅੱਛਾ,
ਹੋਰ ਤੁਸੀਂ ਸੁਣਾਓ ਹੋਰ ਕੀ ਬਣਾਣਾ ਔਦਾ ਤੁਹਾਨੂੰ
ਬਸ ਨਾ ਜੋ ਮਰਜ਼ੀ ਬਣਵਾ ਲੋ
ਅੱਛਾ ਸਭ ਬਣਾ ਲ ਔ,
ਹਾਂ ਹਾਂ,
ਚਲੋ ਕਿਰਪਾ ਬਾਬੇ ਦੀ
ਹੂੰ
ਜੋ ਮਨ ਕਰੇ ਨਾਲ ਬਣਾ ਦਿਨੀ ਆ,
ਚੀਜ਼ ਦਾ ਮਨ ਕਰਦਾ ਉਹੀ ਬਣਾ ਲੈਂਨੀ ਐ। ਹੁਣੇ ਅਸੀ ਮੈਂ ਕਰੋਨੀ ਬਣਾਈ ਸੀ। ਮੈਂ ਫੋਨ ਕੀਤਾ ਸੀ ਤੁਹਾਡੀ ਸ ਕਰੋ ਮੈਂ ਕੇਹਾ ਆ ਜਾ ਔ, ਖਾ ਲੋੋ ਉਹ ਆਏ ਹੂੰ,
ਅੱਛਾ ਮੈਨੂੰ ਕਰਨਾ ਸੀ ਨਾ,
ਬਸ ਹੁਣ ਯਾਦ ਨੀ ਰਿਹਾ ਨਾ।
ਕੋਈ ਨੀ ਅਗਲੀ ਵਾਰੀ ਬਣਾਵਗੇ ਫਿਰ ਆਵਾਂਗੇ, ਹੂ ਚਲੋ ਜੀ ਠੀਕ ਹੈ। ਠੀਕ,
ਠੀਕ ਹੈ ਜੀ, ਔਕੇ ਜੀ। ਸਤਿ ਸ਼੍ਰੀ ਅਕਾਲ।